ਸਤਿ ਸ੍ਰੀ ਅਕਾਲ ਜੀ। ਵਧੀਆ, ਵਧੀਆ ਹਾਂਜੀ ਮੈਂਮ ਵਧੀਆ ਤੁਸੀ ਸੁਣਾਓ ਵਧੀਆ ਸਭ?
ਵਧੀਆ- ਵਧੀਆ ਤੁਸੀਂ ਸੁਣਾਓ, ਤੁਹਾਡੇ ਸਭ ਠੀਕ- ਠਾਕ? ਹੋ ਗਏ ਫ੍ਰੀ
ਹਾਂਜੀ- ਹਾਂਜੀ ਸਤਿ ਸ੍ਰੀ ਅਕਾਲ ਜੀ।
ਆਏ ਨੀ ਇਨੇ ਦਿਨ ਹੋਗੇ ਨੇ, ਘਾਰ ਆਂਦੇ ਨੀ ਚੱਕਰ ਲਗਾਂਦੇ
ਹਾਂਜੀ ਫੇਰ, ਆਵਾਂਗੇ ਕਦੀ ਨਾ ਕਦੀ।
ਹਾਂਜੀ। ਹੋਰ ਉੱਧਰ ਦਾ ਮੌਸਮ ਦਾ ਕੀ ਹਾਲ ਹੈ, ਗਰਮੀ ਗੁਰਮੀ ਐ ਜ਼ਿਆਦਾ ਨਹੀਂ
ਹਾਂਜੀ ਠੀਕ ਹੈ ਮੌਸਮ, ਮੈਂ ਆਪ ਜੀ ਨੂੰ ਦੱਸ ਰਿਹਾ ਸੀ ਜੀ ਯੋਗਾ ਦੇ ਬਾਰੇ, ਜਿਵੇਂ ਟੋਪਿਕ?
ਹਾਂਜੀ।
ਯੋਗਾ ਕਰਨੀ ਚਾਹੀਦੀ ਹੈ ਹਰ ਇਨਸਾਨ ਨੂੰ, ਜਿਵੇਂ ਨਿੱਕੀਆਂ ਨਿੱਕੀਆਂ ਬੱਚਿਆਂ ਨੂੰ ਤਾੜ ਆਸਨ ਕਰਨਾ ਚਾਹੀਦਾ। ਹਾਈਟ ਤੇ ਵਧਣ ਆਸਤੇ, ਬੁਜੰਗ ਆਸਨ ਕਰੀਦਾ ਜਿਨਾ ਨੂੰ ਕੁਬ ਨਿਕਲਿਆ ਹੁੰਦਾ ਐ। ਯੋਗਾ ਤੇ ਕਰਨੀ ਚਾਹੀਦੀ। ਯੋਗਾ ਨਾਲ ਹੀ ਸਾਡੀ ਜ਼ਿੰਦਗੀ ਹੈ, ਸਭ ਕੁਝ ਹੈ। ਯੋਗਾ ਨਾਲ ਬੰਦਾ ਫਿੱਟ ਵੀ ਰਹਿੰਦਾ ਐ ਸਭ ਕੁਛ ਹੁੰਦਾ, ਬਲੱਡ ਸਰਕੂਲੇਸ਼ਨ ਠੀਕ ਹੁੰਦਾ ਐ। ਟੈਂਸ਼ਨ ਦੂਰ ਹੁੰਦੀਆਂ ਨੇ, ਮੈਂਟਲ ਹੈਲਥ ਠੀਕ ਹੁੰਦੀ ਹੈ, ਡਿਪਰੈਸ਼ਨ ਤੋਂ ਵੀ ਦੂਰ ਰਹਿੰਦੇ। ਤੇ, ਯੋਗਾ ਤੇ ਹਾਰਟ ਡਿਸੀਜ਼ ਇੰਪਰੂਵ ਕਰਦਾ, ਹਾਰਟ ਦੀ ਇੰਪਰੂਵਮੈਂਟ ਕਰਦਾ ਹੈ। ਹੈਲਥ ਇੰਪਰੂਵ ਕਰਦਾ, ਡਾਇਜੈਸਟਿਵ ਸਿਸਟਮ ਇੰਪਰੂਵ ਕਰਦਾ ਹੈ, ਬਲੱਡ ਸਰਕੂਲੇਸ਼ਨ ਇੰਪਰੂਵ ਕਰਦਾ ਹਰ ਇੱਕ ਆਸਨ ਆਪਣੇ ਸਥ ਨੂੰ ਹੁੰਦੇ ਨੇ ਗ ਮਹ ਗੌਮੁੱਖ ਫੇਸ ਵਾਲਾ ਆਸਨ ਹੁੰਦਾ, ਉਹ ਵੀ ਬੜਾ ਵਧੀਆ ਹੁੰਦਾ ਹੈ।
ਅੱਛਾ, ਅੱਛਾ।
ਕਢ ਚੱਕਰ ਆਸਨ ਹੁੰਦਾ ਉਹ ਵੀ ਬੋਤ ਵਧੀਆ ਹੁੰਦੇ ਨੇ ਸਾਰੇ ਆਸਨ
ਹਾਂਜੀ।
ਛੋਟੇ -ਛੋਟੇ ਬੱਚਿਆਂ ਨੂੰ ਤਾੜ ਆਸਣ ਕਰਨਾ ਚਾਹੀਦਾ ਜੋ ਆਸਾਨ ਵੀ ਹੁੰਦਾ ਹੈ। ਜਿਦੇ ਨਾਲ ਉਸਦੀ ਹਾਈਟ ਵੀ ਨਿਕਲੇ। ਹਾਂ ਤੋਂ ਡਿਪਰੈਸ਼ਨ ਵੀ ਦੂਰ ਹੋਏ ਐ, ਬਹੁਤ ਵਧੀਆ ਹੁੰਦਾ ਜੀ ਉਹ। ਹਾਂਜੀ, ਮੇਰਾ ਮਾਨਣਾ ਤਾਂ ਇਹ ਹੈ। ਕਿ ਹਰ ਇਨਸਾਨ ਨੂੰ ਸਵੇਰੇ ਯੋਗਾ ਕਰਨੀ ਚਾਹੀਦੀ ਸਵੇਰੇ ਨਹੀ ਤੇ ਸ਼ਾਮ ਨੂੰ ਅੱਧਾ ਇੱਕ ਘੰਟਾ ਦੇਣਾ ਚਾਹੀਦਾ ਆਪਣੇ ਸ਼ਰੀਰ ਨੂੰ ਫਿੱਟ ਰਹਿਣ ਵਾਸਤੇ, ਅਗਰ ਉਹ ਗਲਤੀ ਨਾਲ ਹੀ ਬਾਹਰ ਦਾ ਖਾ ਲੈਂਦਾ ਹੈ ਲਗਾਤਾਰ ਹਰ ਇੱਕ ਦੋ ਦਿਨ, ਅਗਰ ਯੂੰ ਸਕਦਾ ਹੈ ਤੇ ਉਸਨੂੰ ਕੁਛ ਵੀ ਨਹੀਂ ਹੋਏ ਦਾ ਓਇਲ-ਓਇਲ ਸਭ ਡਿਜੈਸਟਰ ਪਸੀਨੇ ਦੇ ਥਰੂ ਸਭ ਕੁਛ ਬਿਮਾਰੀਆਂ ਦੂਰ ਹੋ ਜਾਣਗੀਆਂ। ਯੋਗਾ ਤੇ ਬਹੁਤ ਵਧੀਆ ਚੀਜ਼ ਹੈਗੀ ਹੈ ਜੀ।
ਹਾਂਜੀ, ਸਹੀ ਗੱਲ ਆ।
ਸਾਰੇ ਸ਼ਰੀਰ ਦੀ ਸਟੈਚਿੰਗ ਹੋ ਜਾਂਦੀ ਹੈ ਜੀ, ਹਾਂਜੀ ਔਰ ਬਿਲਕੁਲ, ਸਰੀਰ ਸਵਸਥ ਹੋ ਜਾਂਦਾ ਟੈਂਸ਼ਨ ਦੂਰ ਹੋ ਜਾਂਦੀ ਡਿਪਰੈਸ ਨਹੀਂ ਹੁੰਦਾ ਬੰਦਾ। ਸਾਰੇ ਥਕਾਨ ਦੂਰ ਹੋ ਜਾਂਦੀ ਹੈ, ਸ਼ਾਂਤ ਮਨ ਹੋ ਜਾਂਦਾ ਬਿਲਕੁਲ ਹੀ।
ਹਾਂਜੀ। ਕਿਉਂਕਿ ਅਗਰ ਸਾਡਾ ਸਰੀਰ ਫਿਟ, ਫਿੱਟ ਰਹੇਗਾ ਤਾਂ ਹੀ ਅਸੀਂ ਕੁਛ ਕਰ ਸਕਾਂਗੇ। ਸਾਡਾ ਸ਼ਰੀਰ ਠੀਕ ਹੀ ਨਹੀਂ ਹੋਏਗਾ ਤੇ ਫਿਰ ਅਸੀਂ ਕੀ ਕਰ ਸਕਾਂਗੇ। ਹਾਂ, ਮਤਲਬ ਜਿਹਨਾਂ ਨੂੰ ਟਾਈਮ ਨੀ ਮਿਲਦਾ, ਉਹ ਸੁ ਰਾਤ ਤੇ ਜਲਦੀ ਸੋ ਜਾਣ। ਸਵੇਰੇ ਆਪਣਾ ਟਾਈਮ ਨਾਲ ਉੱਠ ਕੇ ਅੱਧਾ ਘੰਟਾ ਕਰ ਲੈਣ ਯੋਗਾ ਤਾਂ ਫਿਰ ਠੀਕ ਰਹਿੰਦਾ ਬਹੁਤ ਜ਼ਿਆਦਾ।
ਹਾਂਜੀ ਅੱਧਾ ਘੰਟਾ ਹੀ ਕਰ ਲਏ ਪੂਰਾ ਸਰੀਰ ਫਿਟ ਰਹੇਗਾ, ਹਾਂਜੀ ਬਿਲਕੁਲ ਹੀ ਯੋਗਾ ਤੇ ਬਹੁਤ ਜ਼ਰੂਰੀ ਹੈਗੀ ਹੈ, ਇਨਸਾਨ ਸਮਝ ਨਹੀਂ ਰਹੇ ਸਵੇਰੇ ਸੈਰ ਕਰੋ, ਤੇ ਨਾਲ- ਨਾਲ ਯੋਗਾ ਕਰੋ। ਸ਼ਹਿਰ ਦੇ ਨਾਲ- ਨਾਲ ਹੀ, ਸੈਰ ਕਰਕੇ
ਪਰ ਸਭ ਨੂੰ ਅੱਜ ਕੱਲ ਇਹੀ ਹੈ ਨਾ ਕਿ ਉ ਦੇ ਨਾਲ ਹੱਥ 'ਚ ਫ਼ੋਨ ਹੋਣਾ ਚਾਹੀਦਾ ਹੈ, ਇੰਸਟਾ ਦੇ ਰੀਲਸ ਸਕਰੋਲ ਕਰਨੀ ਹੁੰਦੀਆਂ ਇਹ ਨੇ, ਮਤਲਬ ਕੋਈ ਵੀ ਆ ਚੀਜ਼ ਨੂੰ ਸਮਝਦਾ ਨਹੀਂ ਹੈਗਾ ਕਿ ਸਾਡੀ ਬਾੱਡੀ 'ਤੇ ਕਿੰਨੇ ਇਫੈੱਕਟਸ ਪੈ ਰਹੇ ਨੇ, ਫ਼ੋਨ ਚਲਾਉਣ ਨਾਲ।
ਹਾਂਜੀ-ਹਾਂਜੀ, ਸਟ੍ਰੈਚਿੰਗ ਕਰਨੀ ਚਾਹੀਦੀ, ਆਪਣਾ ਸ਼ਰੀਰ ਬਿਲਕੁਲ।
ਸਾਡੀ ਆਈਸੈਟ ਵੀਕ ਹੋ ਰਹੀ ਨੇ, ਸਾਡੀ ਮੈਂਟਲ ਹੈਲਬ ਨਾ ਕਮਜੋਰ ਹੋ ਰਹੀ ਹੈ। ਜਿਵੇਂ ਅਗਰ ਅਸੀਂ ਰਾਤ-ਰਾਤ ਤੱਕ ਫ਼ੋਨ ਚਲਾ ਰਹੇ ਹਾਂ। ਤੇ ਅਸੀਂ ਮਤਲਬ ਅਗਰ ਅਸੀਂ ਰਾਤ ਤੱਕ ਨੂੰ ਫ਼ੋਨ ਚਲਾਉਣੇ ਹਾਂ। ਅਸੀਂ ਹਰ ਇੱਕ ਚੀਜ਼ ਨੂੰ ਭੁਲਨਾ ਸ਼ੁਰੂ ਹੋ ਜਾਂਦੇ ਆਂ। ਸਾਨੂੰ ਕੋਈ ਚੀਜ਼ ਯਾਦ ਨਹੀਂ ਰਹਿੰਦੀ ਜਿਆਦਾ ਦੇਰ, ਠੀਕ ਹੈ, ਹੋਰ ਮਤਲਬ ਸਾਡੇ ਆਈ-ਸਾਈਡ ਵੀਕ ਹੋ ਜਾਂਦੀ ਐ, ਅੱਖਾਂ ਚ ਡਾਰਕ ਸਰਕਲਸ ਹੋ ਜਾਂਦੇ ਨੇ। ਬਹੁ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ।
ਹਾਂਜੀ ਮੈਂ ਕਹਿ ਤਾਂ ਰ ਯੋਗਾ ਕਰੇ, ਇਨਸਾਨ ਬਹੁ ਸਤ ਇੰਪਰੂਵ ਹੋ ਜਾਏਦਾ, ਸਾਰਾ ਸ਼ਰੀਰ ਬੰਦੇ ਦਾ ਡਾਇਜੈਸਟ ਤੇ ਸਿਸਟਮ ਇੰਪਰੂਵ ਹੋ ਗਿਆ ਨਾ, ਖਾਣਾ ਪਚਣਾ ਸਈ ਅੱਧੇ ਤੋਂ ਜਿਆਦਾ ਬਿਮਾਰੀਆਂ ਤਾਂ ਓਦੋਂ ਹੀ ਠੀਕ ਹੋਗੀ। ਸਟ੍ਰੈਚਿੰਗ ਬਹੁਤ ਵਧੀਆ ਚੀਜ ਤੇ ਜਾਈਏ ਯੋਗਾ, ਸਭ ਤੋਂ ਬੈੱਸਟ ਸਾਰਿਆਂ ਨੇ ਯੋਗਾ ਕੀਤੀ ਐ ਵੱਡੇ ਤੋਂ ਵੱਡੇ ਦੇਖ ਲੋ ਮੈਡੀਟੇਸ਼ਨ ਵੀ ਕੀਤੀ ਮੈਡੀਟੇਸ਼ਨ ਵੀ ਕਰਨਾ ਚਾਹੀਦਾ, ਰੋਜ਼ ਮਹਾਤਮਾ ਬੁਜੀਆ ਨੇ ਵੀ ਮੈਡੀਟੇਸ਼ਨ ਕੀਤਾ ਏ। ਹੋਰ ਵੀ ਬਥੇਰੇਆਂ ਨੇ ਮੈਡੀਟੇਸ਼ਨ ਕੀ ਤਾਂ ਮੈਡੀਟੇਸ਼ਨ ਵੀ ਇੱਕ ਬਹੁਤ ਵਧੀਆ ਚੀਜ਼ ਹੈਗੀ ਐ, ਓ ਨਾਲ ਪਤਾ ਲੱਗਦਾ ਕਿ ਸ਼ਾਂਤ ਮਨ ਕਿਵੇਂ ਕਰਨਾ?
ਹਾਂਜੀ
ਸਾਡੇ ਆਸ ਪਾਸ ਕਿੰਨੇ ਵਿਚਾਰ ਹੈ ਜਿੱਨੇ ਸਾਰਿਆਂ ਤੋਂ ਦੂਰ ਉਸ ਤੇ ਮੈਡੀਟੇਸ਼ਨ ਕਰਨਾ ਇਹ ਤਾਂ ਬਿਲਕੁਲ ਬਹੁਤ ਵਧੀਆ ਚੀਜ਼ ਹੁੰਦੀ ਹੈ।
ਹਾਂਜੀ-ਹਾਂਜੀ। ਸ ਸਹੀਹੀ ਐ ਕਿਉਂਕਿ ਅਗਰ ਮਤਲਬ ਅਸੀਂ ਆਪਣੇ ਸਰੀਰ ਨੂੰ ਬਿਲਕੁਲ ਸਾਨੂੰ ਸਵੱਸਥ ਰੱਖਣਾ ਚਾਹੀਦਾ। ਸਰੀਰ ਤੋਂ ਵੱਧ ਕੋਈ ਚੀਜ਼ ਨਈਗੀ।
ਹਾਂਜੀ-ਹਾਂਜੀ ਫਿਜੀਕਲ ਐਕਟੀਵਿਟੀ ਵੀ ਕਰਨੀ ਚਾਹੀਦੀ ਹੈ। ਯੋਗਾ ਵੀ ਕਰ ਲਉ ਤੇ ਨਾਲ-ਨਾਲ ਸੈਰ ਕਰ ਲਓ ਨਾਲ ਇੱਕ ਅੱਧੀ ਫਿਜੀਕਲ ਐਕਟੀਵਿਟੀ ਐਕਸਰਸਾਈਜ਼ ਵੀ ਕਰ ਲੋ ਤੇ ਬਹੁਤ ਵਧੀਆ ਹੋ ਜੇਗਾ ਸ਼ਰੀਰ। ਫ਼ੇਰ ਕਦੀ ਬਿਮਾਰੀ ਹੋਏਗੀ ਨੀ, ਫਿਰ ਇਨਸਾਨ ਨੂੰ ਖਾਇਆ ਪੀਆ ਵੀ ਜਲਦੀ ਲੱਗੇਗਾ, ਬਿਲਕੁਲ ਈ ਫਿਟ ਰਏਗਾ ਇਨਸਾਨ
ਹਾਂਜੀ।
ਇਹ
ਹਾਂਜੀ ਸਈ ਗੱਲ ਆ।
ਮੈਡੀਟੇਸ਼ਨ ਕਰਨ ਨਾਲ ਇਨਸਾਨ ਸ਼ਾਂਤ ਹੈ ਓਸਨੂੰ ਗੁੱਸਾ ਨਹੀਂ ਆਏਗਾ। ਕੋਈ ਬੰਦਾ ਓਸਨੂੰ ਬਦ ਤਮੀਜ਼ ਵੀ ਕਰੇਗਾ ਤਾਂ ਵੀ ਪਿਆਰ ਨਾਲ ਬੋਲੇਗਾ ਪਰ ਜ ਮੈਡੀਟੇਸ਼ਨ ਐ ਸਾਡਾ ਮਨ ਬਿਲਕੁਲ ਕੁੱਲ ਸ਼ਾਂਤ ਹੋ ਜਾਂਦਾ ਬਿਲਕੁਲ ਈ ਕੋਈ ਸਾਨੂੰ ਜੋ ਮਰਜ਼ੀ ਬੋਲੇ ਸਾਨੂੰ ਕੋਈ ਫ਼ਰਕ ਨੀ ਪੈਂਦਾ। ਕਿਉਂਕਿ ਮੈਡੀਟੇਸ਼ਨ ਹੀ ਐਸੀ ਚੀਜ਼ ਹੈਗੀ ਜੋ ਸਾਡੇ ਅੰਦਰ ਤੇ ਸਾਰੇ ਸ਼ਕਤੀਆਂ ਨੂੰ ਸਾਨੂੰ ਅਹਿਸਾਸ ਕਰਾਂਦਾ ਐ ਕਿ ਸਾਡੇ ਕੋਲ ਕੁਛ ਪਾਵਰ ਹੈ। ਜੋ ਅਸੀਂ ਜਿਸ ਨਾਲ ਬਹੁਤ ਕੁਝ ਕਰ ਸਕਦੇ ਆ।
ਹਾਂਜੀ ਜੋ ਸਾਨੂੰ ਆਪਣੇ ਮਾਈੰਡ ਨੂੰ ਮਤਲਬ ਲਗਾਉਣਾ ਚਾਹੀਦਾ ਹੈ ਕੋਈ ਮਤਲਬ, ਜਿਸ ਤਰਾਂ ਸਾਨੂੰ ਵੀ ਫ਼ਾਇਦਾ ਹੋਏ।
ਹਾਂਜੀ-ਹਾਂਜੀ ਆਪਣੇ ਮਾਇਂਡ ਨੂੰ ਸਹਿਲਾਓ, ਜਿਸ ਤਰ੍ਹਾਂ ਆਰਾਮ ਮਿਲੇ। ਵਧੀਆ ਹੋਏ ਫਰੈੱਸ਼ ਫੀਲ ਹੋਏ ਮਾਈਂਡ ਨੂੰ।
ਫਿਰ ਜਿਵੇਂ ਅਗਰ ਅਸੀਂ ਰਾਤ-ਰਾਤ ਤੱਕ ਫ਼ੋਨ ਚਲਾ ਰਏ ਆ, ਤੇ ਸਾਡੇ ਮਤਲਬ ਅਸੀਂ ਬੜੇ ਚਿੜਚਿੜੇ ਭਰਨ ਚ ਆ ਜਾਂਨੇ ਆ। ਸਾਨੂੰ ਗੁੱਸਾ ਵੀ ਬਹੁਤ ਜ਼ਿਆਦਾ ਆਉਣ ਲੱਗ ਜਾਂਦਾ ਐ ਅਗਰ ਕੋਈ ਕੁਛ ਕਹਿੰਦਾ ਐ ਤੇ ਬਸ ਦਿਲ ਕਰਦਾ ਕਿ ਓਨੂੰ ਮਾਰ ਦੇਈਏ ਕੁਛ ਵੀ ਉਠਾ ਕੇ ਬਹੁਤ ਜ਼ਿਆਦਾ ਫਿਰ ਮੈਂਟਲ ਹੈਲਥ ਤੇ ਸਾਡੀ ਬਹੁ ਫ਼ਰਕ ਪੈ ਜਾਂਦਾ।
ਹਾਂਜੀ-ਹਾਂਜੀ ਮੈਂ ਕਹਿ ਤੇ ਰਿਆ ਰਾਤ ਨੂੰ ਵੀ ਬੰਦੇ ਚੱਕਰ ਮਾਰ ਕੇ ਆਏ, ਰੋਟੀ ਖਾਣ ਤੋਂ ਬਾਅਦ ਖਾਲੀ ਪਾਰੀ ਗਾਸ ਫਿਰੇ ਨੰਗੇ ਪੈਰ, ਓਸਦਾ ਮਾਈੰਡ ਬਿਲਕਲ ਫ੍ਰੈਸ਼ ਹੋ ਜੇਗਾ। ਸਵੇਰੇ ਪਾਰਕ ਹੀ ਜਾਣਾ ਚਾਈਦਾ। ਇਨਸਾਨ ਨੂੰ ਨੰਗੇ ਪੈਰ ਇੱਕ ਚੱਕਰ ਮਾਰੇ ਫਰੈੱਸ਼ ਈ ਸਾਡਾ ਫਿਫ
ਨੰਗੇ ਪੈਰ ਅਗਰ ਇੱਕ ਆਸ ਦੇ ਉੱਪਰ ਚੱਲ ਰਹੇ ਹਾਂ। ਜੇ ਸਾਡੀ ਆਈਸਾਈਡ ਵੀ, ਜੋ ਅਗਰ ਵੀਕ ਹੈਗੀ ਨਾ ਤੋ ਬਹੁ ਜਲਦੀ ਓ ਠੀਕ ਓਨੂੰ ਆਰਾਮ ਮਿਲਦਾ ਬਹੁ ਜ਼ਿਆਦਾ। ਜਲਦੀ ਠੀਕ ਹੋ ਜਾਂਦੇ ਆ।
ਆਈ ਸੈਡ ਵੀ ਹੈਗਾ ਬਾਕੀ ਟੈਂਸ਼ਨ ਬਹੁਤ ਘੱਟ ਦੂਰ ਹੋ ਜਾਂਦੀ। ਸਾਰੀ ਟੈਂਸ਼ਨ ਸਾਡੀ ਧਰਤੀ ਲੈ ਲੈਂਦੀ ਆਪ ਆਪਣੇ ਹੋਰ ਕੀ ਚਲਾਂਦੀ ਹੈ। ਪੰਦਰਾਂ ਪਰਸੈਂਟ ਤੋਂ ਵੀ ਜ਼ਿਆਦਾ
ਹਾਂਜੀ।
ਹੋਰ ਬਹੁਤ ਵਧੀਆ ਹੈਗਾ।
ਹਾਂਜੀ-ਹਾਂਜੀ। ਬਸ ਕਈ ਚੀਜ, ਕਈ ਲੋਕ ਸਮਝਦੇ ਨੀ ਇਸ ਗੱਲ ਨੂੰ। ਇਹ ਕੋਈ ਜਿਵੇਂ ਮਜ਼ਾਕ 'ਚ ਲੈ ਲੈਂਦੇ ਨੇਂ। ਕਿ ਬ ਓ ਇੰਨਾ ਜ਼ਿਆਦਾ ਇੰਝ ਕਰ ਰਿਹਾ, ਉੰਝ ਕਰ ਰਿਆ ਤੇ ਪਾਗਲ ਏ। ਬਟ ਨਹੀਂ, ਅਗਰ ਅਸੀਂ ਸਭ ਕੁਛ ਕਰ ਰਹੇ ਹਾਂ। ਅਗਰ ਅਸੀਂ ਹਰ ਇੱਕ ਚੀਜ ਨੂੰ ਟਾਈਮ ਦੇ ਰਹੇ ਹਾਂ, ਪ੍ਰੋਪਰ। ਫਿਰ ਸਾਨੂੰ ਕੋਈ, ਕੁਛ ਨੀ ਹੋ ਸਕਦਾ। ਸਾਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ ਨਾ ਅਸੀਂ ਬਿਮਾਰ ਹੋ ਸਕਦੇ ਆ ਅਗਰ ਅਸੀਂ ਯੋਗਾ ਵੀ ਕਰ ਰਹੇ ਆ, ਐਕਸਰਸਾਈਜ਼ ਵੀ ਕਰ ਰਹੇ ਆ। ਸੈਰ, ਕਰ ਰਿਹਾ ਤੇ ਬਹੁਤ ਜ਼ਿਆਦਾ ਅੱਛਾ ਹੈ।
ਮੇਰੀ ਸਲਾਹ ਤਾਂ ਹੈਗੀ ਕਿ ਯੋਗਾ ਦੇ ਕੈਂਪ ਲਗਾਉਣੇ ਚਾਹੀਦੇ ਨੇ ਹਰ ਕਿਸ ਨੂੰ ਵੀ। ਜਿਵੇਂ ਛੁੱਟੀਆਂ ਸੀ, ਛੁੱਟੀਆਂ 'ਚ ਕੈਂਪ ਲਗਾਉਣੇ ਸੀ। ਜਿਵੇਂ ਹਾਂ, ਹਰ ਦਸ ਪੰਦਰਾਂ ਮਿਨਟ। ਹਰ ਦਸ ਪੰਦਰਾਂ ਮਿਨਟ ਬੰਦੇ ਨੂੰ ਐਕਸਰਸਾਈਜ਼ ਕਰਵਾਓ। ਕੈਂਪ ਲਗਵਾਓ ਬਹੁਤ ਕੈਂਪ ਲਗਵਾ ਜਿਹੜਾ ਬੰਦਾ ਜੰਪ ਲਗਾਏ ਕੈਂਪ ਵਿੱਚ, ਐਕਸਰਸਾਈਜ਼ ਕਰਵਾਏ। ਸ ਕਰਵਾ ਸਾਰਿਆਂ ਦੀ ਪੁਜੀਸ਼ਨ ਠੀਕ ਕਰ ਕੇ ਉਹਨੂੰ ਨਹੀਂ ਕਰਨੀ ਆਉਂਦੀ ਨਾ ਇਹ ਉਹਗਾ ਉਹਨਾਂ ਨੂੰ ਯੋਗਾ ਸਿਖਾਇਏ ਦਾ ਕੀ ਬੈਨੀਫਿਟ ਹੈ, ਜ ਹਰ ਕਿਸੇ ਨੂੰ ਬੈਨੀਫਿਟ ਦੱਸੋ ਇਹਦੇ ਨਾਲ ਲੈਵਲ ਬਮਾਰੀ ਠੀਕ ਹੁੰਦੀ, ਅਸਥਮਆਂ ਵੀ ਠੀਕ ਹੁੰਦਾ। ਆਰਥਿਸਟ ਭੱਜਨ ਨਾਲ ਜਿਹਨਾਂ ਦੇ ਗੋਡੇ ਚ ਗੈਪ ਆ ਜਾਂਦਾ ਉਹ ਵੀ ਇਕੱਠੀ ਹੋ ਜਾਂਦੇ ਨੇ, ਹੋਰ ਵੀ ਬਹੁਤ ਕੁਛ ਹੁੰਦਾ ਜੀ। ਔਰ ਵੀ ਬਹੁਤ ਕੁਛ ਸਿਖਾਉਂਦੇ ਨੇਂ ਜੀ ਉਹ।
ਸਹੀ ਗੱਲ ਆ। ਕਿ ਜਿਵੇਂ ਅਗਰ ਕਿਸੇ ਬੱਚੇ ਨੂੰ ਅਗਰ ਕਰਨਾ ਨੀ ਆ ਰਿਹਾ ਜਿਵੇਂ ਅਸੀਂ ਵੀ ਆਪਣੇ ਸਕੂਲ ਟਾਈਮ ਤੇ ਕੀਤਾ ਹੈ ਯੋਗਾ ਤੇ ਜਿਵੇਂ ਸਮ ਸਮਝਾਦੇ ਸੀ ਟੀਚਰਸ ਵੀ। ਕਿ ਅਗਰ ਐਵੇਂ ਨੀ ਹੋ ਰਿਹਾ ਸਾਡੇ ਕੋਲ, ਜਿਵੇਂ ਸਾਡੀ ਕਮਰ ਸਿੱਧੀ ਨੀ ਹੋ ਪਾਉਦੀ ਸੀ, ਕਈ ਵਾਰ। ਤੇ ਉਹਨਾਂ ਨੇਂ ਪਿੱਛੇ ਹੱਥ ਮਤਲਬ, ਹੱਥ ਲਗਾ ਕੇ ਰੱਖਣਾ ਕਮਰ 'ਚ। ਲਤ ਸਾਡੀ, ਸਿੱਦੀ ਨੀ ਰਹਿੰਦੀ ਸੀ।
ਹਾਂ ਤਾਂ ਸਕੂਲ ਵਾਲੇ ਵੀ ਬਹੁਤ ਜ਼ਿਆਦਾ ਵਧੀਆ ਜ ਨੇ ਐਕਟੀਵਿਟੀ ਕਰਵਾਉਂਦੇ ਨੇ, ਸਵੇਰੇ ਰਨਿੰਗ ਕਰਵਾਉਂਦੇ ਨੇ। ਰੋਜ਼ ਗੇਮਸ ਦਾ ਪੀਰੀਅਡ ਲਗਵਾਉਂਦੇ ਨੇ, ਟੀਚਰ ਸਮਝਾਉਂਦੇ ਨੇ ਬੱਚਿਆਂ ਨੂੰ ਐਵੇਂ ਖੇਲੋ, ਐਵੇਂ ਖੇਲੋ ਕੁੜੀਆਂ ਨੂੰ ਖੋ-ਖੋ ਖਿਲਾਉਂਦੇ ਨੇਂ। ਉਹ ਹੁਣ ਤੇ ਵਾਲੀਬਾਲ ਵੀ ਖਿਲਾ ਲੈਂਦੇ ਨੇਂ, ਕੁੜੀਆਂ ਨੂੰ। ਮੁੰਡਿਆਂ ਨੂੰ ਬੈਟਬਾਲ, ਫੁੱਟਬਾਲ ਸਭ ਐਕਸਰਸਾਈਜ਼ਾ ਤਿਆਰ ਰੱਖਦੇ ਨੇਂ। ਬੋ ਖੇਡ ਖਿਲਵਾਉਦੇਂ ਨੇਂ ਆਪਨੇ ਸਾਹਮਣੇ। ਕਿਵੇਂ ਖੇਲਨਾ ਏ ਪੋਜ਼ੀਸ਼ਨ ਸੈੱਟ ਕਰਨੀ ਬੋਲਿੰਗ ਬਣਦੇ ਟਾਈਮ ਧਿਆਨ ਰੱਖਣਾ, ਰੂਲਜ਼ ਸਮਝਾਉਂਦੇ ਨੇ, ਸਭ ਕੁਛ ਕਰਵਾਉਂਦੇ ਨੇ ਔਰ ਸਕੂਲ ਵਿੱਚ ਉਹ ਵੀ ਚੱਲ ਰਿਹਾ। ਆਰਮੀ ਦੀ ਟ੍ਰੇਨਿੰਗ ਆਸਤੇ।
ਹਾਂਜੀ, ਜਿਵੇਂ ਐਨ ਸੀ ਸੀ ਹੁੰਦੀ ਏ।
ਕਰਵਾਉਂਦੇ ਨੇ, ਹਾਂਜੀੇ ਸਭ ਕੁਛ ਕਰਵਾਉਂਦੇ ਨੇ ਉਸ ਨਾਲ ਹੀ ਬਹੁਤ ਫਿੱਟ ਹੋ ਜਾਂਦੇ ਨੇ ਉਹਨਾਂ ਬੱਚਿਆਂ ਨੂੰ ਜਦ
ਕਿਉਂਕਿ ਇਸ ਚੀਜ਼ ਚ ਵੀ ਜਿਵੇਂ ਦੌੜ ਵਗੈਰਾ। ਲਗਾਉਂਦੇ ਨੇਂ, ਤੇ ਉਹਦੇ ਚ ਵੀ ਬਹੁਤ ਜਿਆਦਾ ਫਰਕ ਪੈਂਦਾ ਏ। ਗੇਮਸ ਦੇ ਲੈਕਚਰ ਇਚ ਵੀ ਜਿਵੇਂ ਟੀਚਰਸ ਕਹਿ ਦਿੰਦੇ ਨੇ ਕਿ ਤੁਸੀਂ ਭੱਜੋ, ਮਤਲਬ ਥੋੜ੍ਹੀ ਦੇਰ ਦੌੜ ਲਗਾਓ। ਖੇਲਣਾ ਸ ਕਹਿੰਦੇ ਨੇ ਅਤੇ ਉਹ ਬਹੁਤ ਜ਼ਿਆਦਾ ਸਾਡਾ ਮਤਲਬ ਸਰੀਰ ਫਿੱਟ ਰਹਿੰਦਾ, ਉਸ ਚੀਜ਼ ਨਾਲ।
ਹਾਂਜੀ ਐਨ ਸੀ ਸੀ ਅਸੀ ਕਰਵਾਉਂਦੇ ਨੇ, ਬੱਚਿਆਂ ਨੂੰ ਫਿਟ ਕਰਵਾਉਂਦੇ ਨੇ, ਉਹ ਬੱਚਿਆਂ ਨੂੰ ਕਹਿੰਦੇ ਤੁਸੀਂ ਬਾਹਰ ਦਾ ਕੁਛ ਨਹੀਂ ਖਾਣਾ। ਫਿਰ ਉਹ ਵੀ ਅੱਗੇ ਸਮਝ ਆਉਂਦੇ ਨੇ, ਆਪਣੇ ਦੋਸਤਾਂ ਨੂੰ ਵੇਖਦੇ ਨੇ ਕਿ ਇੰਨੇ ਫੌਜੀ ਆਪ ਇੰਡਰੈਸਟ ਪਾਈਏ। ਅਸੀਂ ਇੰਜ ਕਰੀਏ, ਅਸੀਂ ਉਨ੍ਹਾਂ ਕੋਲ ਜਾਏ ਮੋਟੀਵੇਟ ਹੁੰਦੇ ਨੇ ਬੱਚੇ ਇੱਕ ਦੂਸਰੇ ਨੂੰ ਵੇਖਿਓ ਵੀ ਬਾਹਰ ਦਾ ਮਾਨ ਖਾਨਾ ਛੱਡਦੇ ਨੇਂ ਫਿਰ ਕਈਆਂ ਦੇ ਕੈਂਪ ਵੀ ਲਗਵਾਉਂਦੇ ਨੇਂ ਸ਼ਿਮਲਾ ਚ ਜਿਵੇਂ
ਹਾਂਜੀ, ਕੈਂਪ ਜਿਵੇਂ। ਸਕੂਲ ਦੀ ਤਰਫੋਂ ਵੀ ਜਿਵੇ ਐਨ ਸੀ ਸੀ ਦਾ ਕੈਂਪ ਲੈ ਕੇ ਚਲੇ ਜਾਂਦੇ ਨੇ ਬਾਹਰ। ਥੋੜਾ ਜਹਾ, ਉਹਨਾਂ ਦਾ ਕੈਂਪ ਵਗੈਰਾ ਲੱਗਦਾ ਜਿਵੇਂ ਸਪੋਰਟਸ ਵਾਲਿਆਂ ਦਾ ਜ਼ਿਆਦਾ ਹੁੰਦਾ ਹੈ, ਕਿ ਵੀ ਕੈਂਪ ਲੱਗਦੇ ਹੈ।
ਥੋੜੇ-ਥੋੜੇ ਬੈਨੀਫਿਟ ਦਿੰਦੇ ਨੇਂ, ਜਿਵੇਂ ਟਰੋਫੀ ਦੇ ਦਿੰਦੇ ਨੇਂ ਬੱਚੇ ਖੁਸ਼ ਹੋ ਜਾਂਦੇ ਨੇਂ। ਕਈਆਂ ਨੂੰ ਬਹੁਤ ਵਧੀਆ ਰ ਦੇ ਇਮ ਜਿੱਦੇ ਨੇ ਜਿਹੜੇ ਬੱਚੇ ਉਹਨਾਂ ਨੂੰ ਪ੍ਰਾਈਜ਼ ਦੇ ਦਿੰਦੇ ਕੁਛ ਗਿ ਪੈਸੇ ਪੂਸੇ ਦੇ ਦਿੰਦੇ ਨੇ ਮਨੀ, ਹਾਂਜੀ, ਹਾਂਜੀ ਉਹ ਬਹੁਤ ਧਿਆਨ ਰੱਖਦੇ ਨੇ, ਉਹ ਵੀ ਬੱਚਿਆਂ ਨੂੰ ਵੀ ਮੋਟੀਵੇਟ ਹੁੰਦਾ ਕਿ ਸਾਡਾ ਸਕੂਲ ਸਾਡੇ ਨਾਲ ਖੜ੍ਹਿਆ ਸ ਦੂਰ ਲੈ ਕੇ ਜਾ ਰਿਹਾ ਸ਼ਿਮਲਾ, ਸਾਡੂ ਐਕਨੀ ਰਿਸਪੈਕਟ ਦੇ ਰਿਹਾ। ਤੇ ਫੇਰ ਉਹ ਵੀ ਬੱਚੇ ਮਾਾਨ ਕਰਦੇ ਨੇ ਉਹ ਵੀ ਫੇਰ ਉਹ ਹੋਰਾਂ ਨੂੰ ਵੀ ਮਨ ਕਰਦੇ।
ਹਰ ਇੱਕ ਗੱਲ ਨੂੰ ਸਮ ਸਮਝਦੇ ਨੇ ਔਰ ਦੂਸਰਿਆਂ ਨੂੰ ਸਮਝਾਉਂਦੇ ਨੇ।
ਉਹ ਵੀ ਹਰ ਗੱਲ ਨੂੰ ਸਮਝਦੇ ਨੇ ਕਿ ਵੀ ਇੰਨਾ ਕੁਛ ਅੱਛਾ ਸਾਡਾ ਸਕੂਲ ਫੇਰ ਉਹ ਅੱਗੇ ਵੀ ਬੱਚਿਆਂ ਨੂੰ ਸਮਝਾਉਂਦੇ ਨੇ ਕਿ ਤੁਸੀਂ ਵੀ ਇੰਝ ਨਾ ਕਰੋ ਇੰਝ ਨਾ ਕਰੋ।
ਹਾਂਜੀ, ਉਹ ਬਿਲਕੁਲ ਸਾਰਿਆਂ ਨੂੰ ਸਮਝਾਉਂਦੇ ਨੇ ਸਭ ਦਾ ਧਿਆਨ ਰੱਖਦੇ ਨੇ। ਟੀਚਰਸ ਵੀ ਬਹੁਤ ਮੋਟੀਵੇਟ ਕਰਦੇ ਨੇਂ। ਚਲੋ ਮੈਂ ਤੁਹਾਨੂੰ ਕਰਨਾ। ਠੀਕ ਹੈ। ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।